ਹਾਂਜੀ, ਕੌਣ ਬੋਲਦੇ ਹੋ ਤੁਸੀਂ?
ਉਹ ਨੀ ਬਾਤ ਕੋਣ ਬੋਲ ਰਹੇ, ਹੈਲੋ ਇਸ਼ੂ ਕਿਵੇਂ ਆ ਤੂੰ, ਡਾਂਟਨਾ ਨੀ
ਹਾਂਜੀ, ਅਸੀਂ ਤਾਂ ਚੰਗਾ
ਹੋਰ, ਮੰਮੀ ਠੀਕ ਹੈਗੀ ਤੇ ਤੂਹਾਡੀ
ਹਾਂਜੀ
ਹੋਰ ਪਾਪਾ ਜੀ ਠੀਕ ਹੈਗੇ
ਹਾਂਜੀ
ਹੋਰ ਕੀ ਕਰਦੇ ਆ ਫਿਰ ਅੱਜ ਕੱਲ, ਸਕੂਲ ਸਕਾਲ ਜਾਂਦੇ ਹੈਗੇ
ਹਾਂਜੀ, ਹੋਰ ਦੱਸੋ ਤੁਸੀਂ ਕੀ ਕਰਦੇ ਹੋ
ਬਸ ਮੈਂ ਵੀ ਕੋਲੇਜ ਜਾਂਦੀ ਆ
ਅੱਛਾ
ਹੋਰ ਸੁਣਾਓ ਕੀ ਕਰਦਿਆ ਤੁਸੀਂ ਕੱਲ ਤੋਂ ਤੁਸੀਂ ਕੁਰੂਕਸ਼ੇਤਰ ਗਏ ਸੀ ਹੈਨਾ
ਹਾਂਜੀ-ਹਾਂਜੀ
ਫਿਰ ਕੀ-ਕੀ ਵੇਖਿਆ ਉੱਥੇ
ਉੱਥੇ ਤਾਂ ਬਹੁਤ ਕੁਛ ਸੀ ਦੇਖਣ ਨੂੰ
ਹਾਂਜੀ ਹੈ ਤੋ ਉਥੇ ਬਹੁਤ ਕੁਛ ਸੀ ਵੇਖਣ ਨੂੰ ਉੱਥੇ ਮਹਾਭਾਰਤ ਦਾ ਯੁੱਧ ਵੀ ਹੋਇਆ
ਹਾਂਜੀ
ਵੇਖਿਆ ਤਾਂ ਸ ਸਾਨੂੰ ਉਹ ਬ੍ਰਹਮ ਸਰੋਵਰ
ਹਾਂਜੀ ਅਸੀਂ ਦੇਖ ਕੇ ਆਏ ਸੀ ਕੁਰੂਸ਼ੇਤਰ ਯੂਨੀਵਰਸ ਚੀ-ਚੀ ਵੀ ਗਏ ਸੀ
ਹਾਂਜੀ ਪੋਚ
ਅੱਛਾ।
ਉੱਥੇ ਹੈਗਾ ਸਭ ਕੁਛ ਫਿਰ ਕੀ ਕੀ ਸਟੱਡੀ ਦੇ ਬਾਰੇ ਵੀ ਪਤਾ ਲੱਗਿਆ ਹੋਣਾ ਉ ਉਥੇ ਮਿਊਜ਼ੀਅਮ ਵੀ ਹੈਗਾ ਨਾ ਸਾਇੰਸ ਦਾ।
ਹਾਂਜੀ
ਆ ਉੱਥੇ ਮਹਾਭਾਰਤ ਦੇ ਇਹ ਪਾਤਰ ਸੀ ਇਹਨਾਂ ਦੀ ਵੀ। ਬੋਡੀਜ਼ ਪੜੀ ਹੈ ਜਿਨਮੇ ਤੀਰ ਵੀ ਲਗੇ ਹੋਏ ਹੈ।
ਹਾਂਜੀ ਹਾਂਜੀ
ਔਰ ਕੀ ਫੇਰ। ਉੱਥੇ ਸੇ਼ਖ ਚਿੱਲੀ ਦਾ ਮੱਖ-ਮੱਖ ਓਥੇ ਸੇ਼ਖ ਚਿੱਲੀ ਦਾ ਮਕਬਰਾ ਵੀ ਹੈਗਾ ਨਾ ਹੋਰ ਫਿਰ ਕੀ-ਕੀ ਵੇਖਿਆ ਦਾਦੀ ਠੀਕ ਹੈਗੀ ਤੁਹਾਡੀ ਹ
ਹਾਂਜੀ ਹੀ-ਹੀ ਹਾਂਜੀ ਹੋਰ ਦੱਸੋ
ਬਸ ਵੜੀਆ ਤੁਸੀਂ ਬਤਾਓ ਫਿਰ ਨਾਨਕੇ ਕੋਲੇ ਕੱਦੋਂ ਆਉਣਾ
ਹਾਂਜੀ ਕੀ ਕਹਿੰਦੇ ਹੋ ਤੁਸੀਂ
ਮਤਲਬ ਆਪਣੇ ਮਾਮੇ ਕੋਲੇ ਕਦੇ ਆਉਣਾ ਸੀ ਤੁਸੀਂ ਟੰਗੋਰ ਪਿੰਂਡੂ ਕਦ ਪਿੰਡ ਕਦੋਂ ਆਉਣਾ ਤੁਸੀਂ
ਅਸੀਂ ਆਪਣੇ ਪਿੰਡ ਗਏ ਸੀ ਥੋੜੇ ਦਿਨਾਂ ਬਾਅਦ ਚ ਆਵਾਂਗੇ।
ਅੱਛਾ ਹੋਰ ਮੰਮੀ ਠੀਕ ਹੈਗੀ।
ਹਾਂਜੀ ਹੋਰ ਦੱਸੋ।
ਤੁਸੀਂ ਬਤਾਓ ਔਰ ਸਾਗ ਮੱਕੀ ਦੀ ਰੋਟੀ ਕਦੋਂ ਬਣਾਈ ਸੀ ਕਿ ਦਾਦੀ ਨੇ
ਤੋਂ ਗਰਮੀਆਂ ਚੱਲੀ ਹੋਈਆਂ ਜਡੀ
ਅੱਛਾ ਹਾਂ ਵੈਸੇ ਤਾਂ ਸਾਗ ਮੱਕੀ ਦੀ ਰੋਟੀ ਜਾਡਿਆਂ ਚ ਹੀ ਬਣਦੀ ਹੈਗੀ। ਤੁਸੀ ਦੱਸ ਲ ਕਰਨਦਾ
ਹਾਂਜੀ ਹੋਰ ਕਿਵੇਂ ਕਰਦੇ ਹੋ ਤੁਸੀਂ ਸਕੂਲ ਕਿਹੜੇ ਸਕੂਲ ਚ ਜਾਂਦੇ ਹੋਗੇ ਤੁਸੀਂ? ਅਸੀ ਕਰਾਨ
ਅਸੀਂ ਕਰਨਾਲ ਚ ਜਾਂਦੇ ਮਹਾਰਾਣਾ ਪ੍ਰਤਾਪ ਸਕੂਲ ਚ। ਔਰ ਦੱਸੋ?
ਅੱਛਾ ਮਹਾਰਾਣਾ ਪ੍ਰਤਾਪ ਸਕੂਲ ਚ ਜਾਂਦੇ ਤੁਸੀਂ ਫਿਰ ਕੀ ਕੀ ਹੈ ਉੱਥੇ ਸਾਇੰਸ? ਸਲੈਬ ਵਗੈਰਾ ਵੀ ਹੈਗੀਆਂ ਹੋਰ ਕੀ ਕੀ ਆ?
ਹਾਂਜੀ ਹਾਂਜੀ
ਹੋਰ ਸਾਇੰਸ ਲੈਬ ਮੈਡੀਕਲ ਰੂਮਸ।
ਹਾਂਜੀ ਹਾਂਜੀ।
ਹੋਰ ਕਿਹੜੀ ਕਲਾਸ ਚ ਹੋ ਗਏ ਤੁਸੀਂ?
ਅਸੀਂ, ਬਾਰਵੀਂ ਕਲਾਸ ਚ ਹੋ ਗਏ ਹਾਂ।
ਅੱਛਾ। ਹੋਰ ਹ
ਪੱਲਸ ਵਨ ਵਿਚ ਕਿੰਨੇ ਨੰਬਰ ਆਏ ਹੈਗੇ ਤੁਹਾਡੇ? ਨਾਈਨਟੀ ਏਟ ਨੰਬਰ ਆਏ ਹੈਗੇ-ਆਏ ਹੈਗੇ ਹੈ ਸਾਡੇ।
ਬਹੁਤ ਅੱਛੇ ਨੰਬਰ ਆਏ ਹੈਗੇ ਤੁਹਾਡੇ ਤਾਂ।
ਔਰ ਦੱਸੋ ਕਿਵੇਂ? ਹੋਰ ਅੱਜ ਕੱਲ ਠੀਕ? ਅੱਜ ਕੱਲ ਕੀ ਕਰਦੇ ਹੋ ਤੁਸੀਂ?
ਬਸ ਕੁਛ ਨੀ ਵਿਹਲੇ ਅਸੀਂ ਤਾਂ ਮੈ ਕਿਹਾ ਤੂੰ ਆ ਜਾਂਦੀ ਆਪਣੇ ਨਾਨਕੇ ਕੋਲੇ ਸਾਡਾ ਵੀ। ਜੀਅ ਲੱਗ ਜਾਂਦਾ।
ਸਾਡੇ ਪਿੰਡ ਆਜੋਂ।
ਹਾਂ ਆਵਾਂਗੇ ਗੇੜਾ ਲੱਗੂਗਾ ਨਾ ਫਿਰ ਆਵਾਂਗੇ।
ਤੁਸੀਂ ਕਹਿੰਦੇ ਹੀ ਰਹਿ ਜਾਂਦੇ ਹੋ, ਕਦੋਂ ਨੀ ਆਉਂਦੇ ਹੋ ਸਾਡੇ ਪਿੰਡ।
ਨਹੀਂ ਆਵਾਂਗੇ ਅਬ ਕਿ ਬਾਹਰ ਜ਼ਰੂਰ ਆਵਾਂਗੇ ਤੁਸੀਂ ਤਾਂ ਪ੍ਰਿਅੰਕਾ। ਕਾ ਦੀ ਸ਼ਾਦੀ ਚੋਂ ਵੀ ਨੀ ਆਏ ਉਹ ਤੁਹਾਨੂੰ ਬਹੁਤ ਯਾਦ ਕਰਦੀ ਸੀ।
ਕੀ ਕਰਾਂ। ਕੀ ਕਰਾਂ ਬਸ ਸਾਡੇ ਪੇਪਰ ਚਲੇ ਹੋਏ ਆ।
ਹਾਂ ਕਹਿਣਾ ਪੇਪਰ ਵੀ ਦੇਣੇ ਪੈਂਦੇ ਹੈ ਪੂਰਾ ਇੱਕ ਸਾਲ ਦੀ ਮਿਹਨਤ ਹੁੰਦੀ ਹੈ।
ਹਾਂਜੀ ਹੋਰ ਦੱਸੋ ਕਿਵੇਂ?
ਵਧੀਆ ਤੁਸੀਂ ਦੱਸੋ ਕੀ ਕਰਦੇ ਆ? ਪ੍ਰਿਅੰਕਾ ਮਾਸੀ ਵੀ ਤੁਹਾਨੂੰ ਬਹੁਤ ਯਾਦ ਕਰਦੀ ਹੈਗੀ ਕਿ ਆਊਗੀ ਉਹ। ਤੇ ਤੁਸੀਂ ਵੀ ਆ ਜਾਇਉ।
ਹਾਂਜੀ-ਹਾਂਜੀ। ਉਹਦੀ ਭੈਣ ਦਾ ਸਾਡੇ ਕੋਲ ਫੋਨ ਆਇਆ ਸੀ। ਉਹ ਕਹਿੰਦੀ ਸੀ। ਕਿ ਪ੍ਰਿਅੰਕਾ ਆਊਗੀ? ਤੁਸੀਂ ਵੀ ਆ ਜਾਓ ਸਾਡੇ।
ਹਾਂਜੀ ਵੋ ਆਊਗੀ। ਯਾਦ ਕਰਦੀ ਸੀ। ਕੱਲ ਨਾ ਵੇ ਅਹ ਅੱਜ ਨਾ ਉਹਨਾਂ ਦਾ ਹਸਬੈਂਡ ਨਾ ਉੱਥੇ ਜਾ ਰਿਹਾ ਹੈ। ਚੂੜਧਾਮ। ਮਹਾਂਚੂੜਧਾਮ ਚ ਨਾ ਸ਼ਿਵ ਜੀ ਦਾ ਇੱਕ ਬਹੁਤ ਉੱਚਾ ਮੰਦਿਰ ਹੈ। ਇੱਥੇ ਨਾ ਟਰੈਕਿੰਗ ਬਾਰਾਂ ਕਿਲੋਮੀਟਰ ਦੀ ਟਰੈਕਿੰਗ ਕਰਕੇ ਜਾਣਾ ਪੈਂਦਾ ਹੈ।
ਹਾਂਜੀ-ਹਾਂਜੀ। ਮੈਂ ਵੀ ਸੁਣਿਆ ਹੈਗਾ ਏ। ਸਾਡੀ ਫਰੈਂਡ ਗਈ ਸੀ ਉੱਥੇ।
ਹਾਂ। ਬਹੁਤ ਅੱਛਾ। ਮੈਂ ਪ੍ਰਿਯੰਕਾ ਨੂੰ ਬੋਲਿਆ ਸੀ ਤੂੰ ਨੀ ਕੋਈ ਪ੍ਰਿਯੰਕਾ ਬੋਲਦੀ। ਅਭੀ ਤੋਂ ਬਥੇ ਜੀਜੂ ਬੋਲ ਦੇ ਨਾਂ ਕੀ ਥੋੜ੍ਹੇ ਦਿਨਾਂ ਚ ਚੱਲਾਂਗੇ ਅਸੀਂ। ਆਰ ਮ ਜੈਡਾ ਚਵੇਂ ਸ਼ਿਮਲਾ ਜਾਉਗੇ। ਹਾਂ ਵੈਸ ਫਾਇਦਾ ਤਾਂ ਹੈਗਾ ਨੀ ਪਰ ਉਹ ਬੋਲਦੀ ਕਿ ਅ ਤੋਂ ਨਾ ਘਰ ਦਾ ਕੰਮ ਹੀ ਬਹੁਤ ਹੈਗਾ। ਅਸੀਂ ਤਾਂ ਜੈਡਾ ਚ ਜਾਵਾਂਗੇ। ਫ੍ਰੀ ਹੋ ਕੇ ਆਪ ਬਤਾਓ?
ਉੱਥੇ ਜਾਣ ਤਾਂ ਗਰਮੀਆਂ ਚ ਸਹੀ ਰਹਿੰਦਾ ਹੈ।
ਹਮ ਵੈਸੇ ਤਾਂ ਗਰਮੀਆਂ ਚ ਸਹੀ ਰਹਿੰਦਾ। ਪਰ ਵੋ ਬੋਲਦੀ ਕਿ ਗਰਮੀਆਂ ਚ ਉੱਥੇ ਬਰਫ਼ ਨਹੀਂ ਹੁੰਦੀ। ਜੈਡ ਚ ਹੀ ਬਰਫ਼ ਹੁੰਦੀ ਇਸ ਲਈ ਜੇ ਐਡਾ ਚ ਹੀ ਬਰਫ਼। ਵੇਖਣ ਜਾਵਾਂਗੇ ਅਸੀਂ ਤਾਂ।
ਹੈਲੋ? ਹਾਂ? ਹੈਲੋ ਮਾਸੀ ਜੀ ਨਮ, ਮਾਮੀ ਜੀ ਨਮਸ ਅੱਛਾ ਹਾ ਨਾਨੀ। ਠੀਕ ਐ। ਔਰ! ਦੱਸੋ ਕੀ ਕਰਦੇ ਔ?
ਬਸ ਕੁਛ ਨੀ ਅਸੀਂ ਤੋਂ ਘੁੰਮ-ਘੁੰਮ ਕੇ ਥਹਾਡੇ ਨਾਲ ਗੱਲ ਕਰ ਰਹੇ ਸੀ।
ਹੋਰ! ਤੁਸੀਂ ਕੇਦਾਰਨਾਥ ਵਗੈਰਾ ਗਏ ਕਦੇਏ। ਮੇਰਾ ਤੋਂ ਬੜਾ ਜੀਅ ਕਰਦਾ ਏ ਜਾਣ ਨੂੰ।
ਨਾ ਜੀ ਸਾਨੂੰ ਕੌਣ ਲੈਜੂਗਾ ਕੇਦਾਰਨਾਥ, ਉੱਥੇ ਵੀ ਬਹੁਤ ਠੰਡ ਹੁੰਦੀ ਸੀ। ਹਾ
ਹਾ! ਉਹ ਤਾਂ ਪੜ ਪਹਾੜਾਂ 'ਚ ਹੈ। ਹਿਮਾਚਲ 'ਚ ਪੈਂਦਾ ਹੈ ਵੋਹ
ਹਾਂਜੀ ਸਾਡੇ ਪਿੰਅਡ ਜਲੰਧਰ 'ਚ ਕੋਲ ਪੈਂਦਾ ਏ।
ਹੂੰ ਉਹ ਉੱਥੇ ਜਾਣ ਤੋਂ ਬਹੁਤ ਜੀਅ ਕਰਦਾ ਹੈਗਾ ਮੇਰਾ।
ਹਾਂਜੀ-ਹਾਂਜੀ। ਸਾਡੀ ਮਾਸੀ ਵੀ ਉੱਥੇ ਹੀ ਰਹਿੰਦੀ ਸੀ। ਸ਼ਿਮਲਾ ਅਤੇ ਸੈਰੀ।
ਹਾਂ ਮੇਰਾ ਤੋਂ ਚੱਲ ਜੋ ਕ
ਜੋ ਕਦੀ ਜਾਵਾਂਗੇ ਤਾਂ ਇਕੱਠੇ ਚੱਲਾਂਗੇ ਸਾਰੇ ਪਰਿਵਾਰ ਹਾਂਜੀ। ਜੀ ਹਾਂਜੀ ਬਿਲਕੁਲ-ਬਿਲਕੁਲ। ਔਰ ਦੱਸੋ?
ਵਧੀਆ। ਮੇਰੇ ਨਾਈਨਟੀ ਫਾਈਵ ਆਏ ਹੈਗੇ। ਅਤੇ ਟੈਂਨਥ ਮੈਨੂੰ ਕਰੋਨਾ ' ਕੀਤੀ ਸੀ। ਦ ਗੱਲ ਇਹ ਜ